ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਕਿੱਦਾਂ ਹੋ ਤੁਸੀਂ?
ਵਧੀਆ ਤੁਸੀਂ ਕਿੱਦਾਂ?
ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ ਜੀ। ਹੋਰ ਕੀ ਕਰਦੇ ਪਏ ਹੋ ਤੁਸੀਂ?
ਬਸ ਬੈਠੇ ਹਾਂ। ਮੀਂਹ ਆ ਰਿਹਾ ਸੀ, ਉਹਦੇ‌ ਨਜ਼ਾਰੇ ਲੈ ਲਏ। ਅੱਛਾ, ਸਾਡੇ ਇੱਥੇ ਵੀ ਮੀਂਹ ਆ ਰਿਹਾ ਸੀ ਨਾ ਤੇ ਉਹਦੇ ਨਜ਼ਾਰੇ ਲੈ ਰਹੇ ਸੀ ਅਸੀਂ ਵੀ।
ਅਸੀਂ ਵੀ ਉਥੇ ਨਜਾਰੇ ਲੈਂਦੇ ਪਏ ਨੇ।
ਹਾਂਜੀ ਹੋਰ ਦੱਸੋ ਤੁਸੀਂ ਕਿੱਦਾਂ ਯਾਦ ਕੀਤਾ ਅੱਜ?
ਕੁਛ ਨੀ ਮੈਂ ਵਿਹਲੇ ਬੈਠੇ ਸੀ, ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਹੀ ਗੱਲ ਕੀਤੀ ਜਾਏ।
ਹਾਂਜੀ-ਹਾਂਜੀ ਇਹ ਤੇ ਹੈ। ਵਿਹਲੇ ਬੈਠੇ ਈ ਯਾਦ ਆਉਂਦੇ ਨੇ ਅਸੀਂ ਵੀ। ਹਨਾ ਹਾਂਜੀ ਸਹੀ ਗੱਲ ਐ। ਤੁਸੀਂ ਕਰ ਲਿਆ ਮੈਂ ਵੀ ਕਿਉਂਕਿ ਹੁਣੇ ਫ੍ਰਰੀ ਹੋਇਆ ਸੀ। ਕਿਤੇ ਗਿਆ ਹੋਇਆ ਸੀ ਨਾ ਤੇ ਅੱਜ ਮੈਂ ਹੁਣ ਆ ਗਿਆ।
ਹ।
ਤੇ ਤੁਸੀਂ ਸਹੀ ਕੀਤਾ ਹੁਣ ਕੋਲ ਕਰ ਲਿਆ।
ਕਿੱਧਰ ਗਏ ਸੀ ਕਿੱਥੇ ਘੁੰਮਣ ਗਏ ਸੀ?
ਹਾਂਜੀ ਅਸੀਂ ਮੈਂ ਫਰੈਂਡ ਨਾਲ ਗਿਆ ਸੀ ਕਿਤੇ ਬਾਹਰ।
ਫਰੈਂਡ ਸੀ।
ਹਾਂਜੀ-ਹਾਂਜੀ, ਸਾਡੇ ਬੋਆਏ ਫਰੈਂਡ ਸੀ।
ਔਹ।
ਹਾਂਜੀ, ਤੇ ਉਹਨਾਂ ਨਾਲ ਕਿਤੇ ਬਾਹਰ ਗਏ ਸੀ ਅਸੀਂ। ਘੁੰਮਣ ਹਾਂਜੀ-ਹਾਂਜੀ ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ। ਮੌਸਮ ਐੰਨਾ ਵਧੀਆ ਹੋਇਆ ਪਿਆ ਪਕੌੜੇ ਸ਼ਕੌੜੇ ਬਣਾ ਲਓ ਕੁਛ।
ਹਾਂਜੀ-ਹਾਂਜੀ ਬਣਾਓ। ਬਣਾਓ ਤੁਸੀਂ ਅਸੀਂ ਆਉਂਦੇ ਹਾਂ ਤੁਹਾਡੀ ਦੇਰ ਹਾਂਜੀ।
ਹੋਰ ਦੱਸੋ। ਆਪਾਂ ਜਗਾਦਰੀ ਆਂਦੇ ਨੇ ਹਰਿਆਣਾ ਚ।
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ।
ਤੇ ਤੁਸੀਂ ਕਿੱਥੇ ਰਹਿੰਦੇ ਨੇ?
ਅਸੀਂ ਵੀ ਯਮੁਨਾਨਗਰ ਜਗਾਦਰੀ ਰਹਿੰਦੇ ਨੇ।
ਅੱਛਾ, ਐ ਤਾਂ ਸਾਡੇ ਨੇੜੇ ਆ।
ਹਾਂਜੀ-ਹਾਂਜੀ ਬਹੁਤ ਨੇੜੇ ਆ।
ਹੂੰ।
ਹਾਂਜੀ ਹੋਰ ਤੁਸੀਂ ਦੱਸੋ।
ਹੋਰ ਸਭ ਵਧੀਆ। ਹਾਂਜੀ, ਘਰ ਸਭ ਵਧੀਆ। ਤੁਸੀਂ ਦੱਸੋ ਆਪਣੇ ਘਰ ਦਾ ਹਾਲ?
ਬਸ ਸਭ ਵਧੀਆ ਨੇ ਅਸੀਂ ਸੋ ਸੋਚ ਰਹੇ ਹੁਣ ਕੀ ਕਰੀਏ ਕੀ ਨਾ ਕਰੀਏ ਹਨਾ।
ਸਹੀ ਗੱਲ ਆ।
ਹਾਂ, ਬੋਰ ਹੋ ਗਿਆ ਘਰ ਰਹਿ ਕੇ ਵੀ।
ਸਹੀ ਗੱਲ ਆ। ਹੁਣ ਤਾਂ ਆਪਾਂ ਕਾਲਜ ਖੁੱਲਣ ਦਾ ਵੇਟ ਕਰਦੇ ਪਏ ਨੇ।
ਹਾਂਜੀ-ਹਾਂਜੀ ਹੋਰ ਦੱਸੋ ਤੁਸੀਂ। ਹਾਂਜੀ।
ਕੁਆਲੀਫਿਕੇਸ਼ਨ, ਕੁਆਲੀਫਿਕੇਸ਼ਨ ਕੀ ਐ ਤੁਹਾਡੀ?
ਪਲੱਸ ਟੂ ਕੰਮਪਲੀਟ।
ਤੇ ਹੁਣ ਤੁਸੀਂ ਵੀ ਕੋਲਜ ਹੀ ਕਰਨਾ ਅੱਗੇ।
ਨਹੀਂ- ਨਹੀਂ, ਅਸੀਂ ਤੇ ਪ੍ਰਾਈਵੇਟ ਮੈਂ ਤੇ ਪ੍ਰਾਈਵੇਟ ਕਰਨੀ ਹੈ ਨਾ।
ਅੱਛਾ ਤੇ ਪ੍ਰਾਈਵੇਟ ਕਰਨੇ ਆ ਤੇ ਕੀ ਕੰਮ ਕਰੋਗੇ ਕੀ।
ਹਾਂਜੀ- ਹਾਂਜੀ, ਪਾਰਟ ਟਾਈਮ ਜੋਬ ਕਰਾਂਗਾ ਅਤੇ ਨਾਲੇ ਮਤਲਬ। ਪ੍ਰਾਈਵੇਟ ਕਰਾਂਗਾ ਕੋਲੇਜ।
ਓ ਕੇ
ਹਾਂਜੀ- ਹਾਂਜੀ, ਅਤੇ ਨਾਲੇ ਅਕੈਡਮੀ ਵੀ ਜੁਆਇਨ ਕਰਨੀ ਹੈ ਨਾ।
ਓ
ਹਾਂ ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਕਿੱਦਾਂ ਹੋ?
ਹੁਣ ਤਾਂ ਆਪਾਂ ਸਭ ਵਧੀਆ ਹੈ। ਹੋਰ ਬਤਾਓ ਤੁਸੀਂ
ਕੀ ਕਰਨ ਡਏ ਸੀ ਤੁਸੀਂ ਹੁਣ?
ਆਪਾਂ ਬੀ ਸੀ ਅਤੇ ਬੀਕੋਮ ਸੋਚਿਆ
ਅੱਛਾ ਅੱਛਾ ਅੱਛਾ
ਹੁਣ ਵੇਖੋ ਜਿਹਦੇ ਚ ਨੰਬਰ ਪੈ ਜੇ।
ਹਾਂਜੀ ਹਾਂਜੀ ਵਧੀਆ ਹੈ, ਵਧੀਆ ਗੱਲ ਹੈ। ਹੋਰ ਦੱਸੋ ਤੁਸੀਂ?
ਹੋਰ ਬਸ ਵਧੀਆ ਜੀ, ਅੱਜ ਤਾਂ ਅੱਜ ਤਾਂ ਮੈਂ ਚਿੱਲੇ ਬਣਾਏ ਸੀ।
ਚਿੱਲੇੇ ਪਕੌੜੇ
ਚਿੱਲੀ ਪਕੌੜੇ ਨੀ ਉਹ ਪੂੜੇ ਕਹਿੰਦੇ ਨੇ।
ਅੱਛਾ ਚੀਲਾ ਪੌੜਾ ਬਣਾਇਆ ਸੀ। ਤੁਸੀਂ ਬੇਸਨ ਦਾ ਅੱਛਾ ਅੱਛਾ ਅੱਛਾ ਅਤੇ ਕਿੱਦਾਂ ਬਣਦਾ ਤੁਸੀਂ ਕਿੱਦਾਂ ਬਣਾਉਂਦੇ ਹੋ?
ਜਿਵੇਂ ਬੇਸਨ ਲੀਤਾ ਨਾ ਆਪਾਂ।
ਹਾਂ
ਵਿਚ ਪਿਆਜ਼ ਮਿਰਚ ਕੱਟ ਕਰਕੇ ਤੇ ਧਨੀਆ ਵਗੈਰਾ ਕੱਟ ਕਰਕੇ ਮਸਾਲੇ ਮਸੂਲੇ ਪਾ ਕੇ ਆਪਣੇ
ਹੂੰ ਹੂੰ
ਨੋਰਮਲ ਤਵੇ ਤੇ ਬਣਾਉਣਾ ਤਾਂ ਵੀ ਬਣ ਜਾਂਦਾ ਹੈ। ਪਰ ਵਧੀਆ ਬੰਦਾ ਨੋਨ ਸਟਿਕ ਤਵੇ ਤੇ।
ਹਾਂਜੀ ਹਾਂਜੀ ਇਹ ਤੇ ਹੈ ਉਹ ਚਿਪਕਦਾ ਨੀ ਨਾ ਫਿਰ ਨਾਲੇ।
ਹਾਂ ਪਰ ਸਾਡੇ ਵਾਸਤੇ ਹੈ ਨੀ ਨਾ ਨੋਨਸਟੀਕ। ਆਪਾਂ ਨੋਲਮਲ ਤੇ ਬਣਾਉਂਦੇ ਨੇ ਉਹਦੇ ਚ ਨਾ ਰਿਫੈਨਡ ਜਾਂ ਤੇਲ ਜੋ ਵੀ ਲਾਉਂਦੇ ਹੋ ਤੁਸੀਂ ਉਹ ਮਾੜਾ ਜਿਹਾ ਜ਼ਿਆਦਾ ਲੱਗਦਾ।
ਹਾਂਜੀ ਹਾਂਜੀ ਵੱਧ ਲੱਗਦਾ ਥੋੜ੍ਹਾ।
ਹੂੰ
ਹਾਂਜੀ ਹਾਂਜੀ ਚਲੋ ਵਧੀਆ ਗੱਲ ਇਹ ਤੇ ਫਿਰ ਤੁਹਾਨੂੰ ਬਣਾਉਣਾ ਤੇ ਆਉਂਦਾ ਹੈ, ਸਭ ਕੁਛ
ਸਹੀ ਗੱਲ ਹੈ, ਹਾਂਜੀ ਸਭ ਕੁਛ ਬਣਾ ਲੈਂਦੇ ਆਪਾਂ।
ਅੱਛਾ ਅੱਛਾ, ਜੇਵੇ ਤਾਂ ਵਧੀਆ ਤੁਹਾਨੂੰ ਬਣਾਉਣਾ ਆਉਂਦਾ ਤੇ
ਸਹੀ ਗੱਲ ਆ।
ਹਾਂਜੀ ਹੋਰ ਦੱਸੋ, ਤੁਸੀਂ ਘਰ ਸਭ ਕਿੱਦਾਂ ਨੇ ਤੁਹਾਡੇ।
ਘਰ ਸਭ ਵਧੀਆ ਨੇ ਹੁਣੇ ਮੇਰੇ ਪਾਪਾ ਮੈਨੂੰ ਡੱਟ ਕੇ ਗਏ ਨੇ।
ਕੀ ਹੋ ਗਿਆ ਤੁਸੀਂ ਗਾਲਾ ਖਾਣਾ ਕੀ ਹੋਇਆ ਤੁਸੀਂ।
ਕੀ ਹੋਣਾ ਕੀ ਸੀ, ਉਹੀ ਚਿੱਲੇ ਬਣਾਏ ਸੀ। ਜਿਹਦੇ ਮਤਲਬ ਮੇਰੇ ਪਿਓ ਕਹਿੰਦੇ ਐ ਕੀ ਖਾਇਓ ਤੁਸੀਂ ਰਿਸਾਇਣ ਖਾਇਓ ਪਰ ਉਹਦੇ ਪਿੱਛੇ ਲੱਗਗੇ ਸ਼ੁਰੂ ਹੋ ਗਏ
ਅੱਛਾ ਅੱਛਾ ਅੱਛਾ
ਖਾਣ ਵੀ ਨਹੀਂ ਦਿੰਦੇ ਜਦੋਂ ਬਣਾਉਣ ਲੱਗੇ ਤਾਂ ਚੁੱਪ ਸੀ, ਜਦੋਂ ਖਾਣ ਲੱਗੀਆਂ ਤਾਂ ਬੋਲਣ ਲੱਗ ਪਏ
ਹ ਦੋਨੋ ਪਾਸਾ ਤੁਸੀਂ ਮਤਲਬ ਪਿੱਛੇ ਖਾਈ ਤੇ ਅੱਗੇ ਕੂਆਂ
ਸਹੀ ਗੱਲ ਹੈ ਨਾ ਛੱਡ ਸਕਦੀ ਆਂ ਤੇ ਨਾ ਖਾ ਸਕਦੀ ਆਂ
ਹਾਂਜੀ ਹਾਂਜੀ ਹਾਂਜੀ ਹੋਰ ਦੱਸੋ ਤੁਸੀਂ ਹੋਰ ਉੱਥੇ ਕਿੱਦਾਂ ਦਾ ਮੌਸਮ ਉੱਥੇ ਮੀਂਹ ਆਇਆ ਸੀ
ਹਾਂ ਮੀਂਹ ਆਇਆ ਸੀ ਤੇ ਇੱਥੇ ਬਹੁਤ ਵਧੀਆ ਵਧੀਆ ਮੌਸਮ ਹੋਇਆ ਪਿਆ ਵਾ ਪਰ ਗਰਮੀ ਤਾਂ ਗਰਮੀ ਤੇ ਈਫੈਕਟ ਫੈਕਟ ਨਹੀਂ ਪਿਆ ਕੋਈ ਵੀ ਗਰਮੀ ਚ ਇਫੈਕਟ ਨਹੀਂ ਪੇਯਾ ਕੋਈ ਵੀ
ਹਾਂਜੀ ਹਾਂਜੀ ਇਹ ਤੇ ਹੈ ਹੁਣ ਮੀਂਹ ਆਇਆ ਸੀ ਸਵੇਰੇ ਇੰਨੀ ਲੂ ਇੰਨਾ ਪਤਾ ਕੀ ਸਾਡਾ ਜਿਹੜੀ ਛੱਤ ਹੈ ਪੂਰੀ ਤੱਪਣ ਡਈ ਸੀ ਅਸੀਂ ਪਤਾ ਕੀ ਕੀਤਾ ਕੱਲ ਮਤਲਬ ਪਰਸੋਂ ਅਸੀਂ ਝਾੜੂ ਮਾਰਿਆ ਸੀ ਛੱਤ ਤੇ ਤੇ ਅਸੀਂ ਕੱਲ੍ਹ ਕੀ ਕੀਤਾ ਇੱਥੇ ਮਤਲਬ ਅ ਲਗਾ ਕੇ ਨਾ ਮੋਟਰ ਆ ਰਹੀ ਸੀ ਪਾਣੀ ਆ ਰਿਹਾ ਸੀ ਟੈਂਕੀ ਦਾ ਤੇ ਅਸੀਂ ਕੀ ਕੀਤਾ ਪਾਈਪ ਲਗਾ ਲਿਆ ਵੱਡਿਆਂ ਵਾਲਾ ਅਤੇ ਅਸੀਂ ਪੂਰਾ ਛੱਤ ਨੂੰ ਜਿਹੜੀ ਤੱਪਣ ਡੀ ਸੀ ਨਾ ਅਸੀਂ ਪੂਰਾ ਪਾਣੀ ਦੇ ਛਿੜਕਾਵ ਕੀਤਾ ਤੇ ਪੂਰੀ ਮਤਲਬ ਨੀਚੇ ਹਾਂਜੀ ਤੇ ਥੱਲੇ ਤੱਕ ਇੰਨੀ ਠੰਡਕ ਆ ਰਹੀ ਸੀ ਨਾ ਕਿ ਅਸੀਂ ਦੱਸ ਨਹੀਂ ਸਕਦੇ ਇੰਨੀ ਠੰਡਕ ਆ ਰਹੀ ਸੀ, ਅਸੀਂ ਕਮਰੇ ਵਗੈਰਾ ਧੋਤੇ ਨੇ ਸਾਰੇ ਰਸੋਈ ਧੋਤੀ ਹੈ ਅ ਮਤਲਬ ਵਧੀਆ ਕੀਤਾ ਅਸੀ
ਅੱਛਾ ਬਹੁਤ ਮਿਹਨਤ ਲੱਗੀ ਹੋਣੀ ਆ ਤੁਹਾਡੀ ਤਾਂ ਇਨੀ ਗਰਮੀ ਚ
ਹਾਂਜੀ
ਐਨੀ ਗਰਮੀ ਚ ਕੋਠਾ ਧੋਇਆ ਤੁਸੀਂ
ਹਾਂਜੀ ਹਾਂਜੀ ਬਸ ਏਦਾਂ ਹੀ ਹੁੰਦਾ ਧੋਣਾ ਤਾਂ ਪੈਂਦਾ ਹੈ
ਸਹੀ ਗੱਲ ਆ ਸਹੀ ਗੱਲ ਆ
ਹਾਂਜੀ ਹਾਂਜੀ ਹਾਂਜੀ ਹੋਰ ਦੱਸੋ ਤੁਸੀਂ ਬਸ ਸਭ ਵਧੀਆ ਨੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਭੈਣ ਜੀ ਦਾ ਮੈਂ ਸੋਚ ਰਿਹਾ ਸੀ ਮੈਂ ਕਿਹਾ ਭੈਣ ਜੀ ਦਾ ਫੋਨ ਨ ਨਹੀਂ ਆਇਆ ਕਾਫ਼ੀ ਦਿਨਾਂ ਤੋਂ, ਮੈਂ ਕਿਹਾ ਨਾਰਾਜ਼ ਵਗੈਰਾ ਨਾ ਹੋਣ
ਹਮ
ਫੇਰ ਮੈਂ ਐਪ ਮਤਲਬ ਓਪਨ ਕੀਤੀ ਤੇ ਦੇਖਿਆ ਤੁਹਾਡਾ ਕਾੱਲ ਆ ਗਿਆ ਸੀ ਫੇਰ ਮੈਂ ਮੈਂ ਕਿਹਾ ਚਲੋ ਗੱਲ ਕਰ ਲੈਂਨੇ ਆਂ ਭੈਣ ਜੀ ਨਾਲ
ਸਹੀ ਗੱਲ ਆ ਬਸ ਆਪਾਂ ਵੀ ਵੇਲੇ ਬੈਠੇ ਸੀ ਆਪਾਂ ਵੀ ਵਹਲੇ ਵਹਲੇ ਬੈਠੇ ਸੀ ਫਿਰ ਸੋਚਿਆ ਕਿ ਚੱਲ ਵੀਰੇ ਨਾਲ ਗੱਲ ਕਰ ਲਤੀ ਜਾਵੇ ਅੱਜ
ਹਾਂਜੀ ਹਾਂਜੀ ਠੀਕ ਕੀਤਾ ਤੁਸੀਂ ਵਧੀਆ ਕੀਤਾ
ਹਾਂਜੀ
ਹੋਰ ਦੱਸੋ ਹੋਰ ਕਿੱਦਾਂ ਚੱਲ ਰਹੀ ਹੈ ਲਾਈਫ ਤੁਹਾਡੀ
ਲਾਈਫ ਬਕਾਰ ਚੱਲਦੀ ਪਈ ਹੈ ਹੁਣ ਸਾਡੀ
ਅੱਛਾ ਅੱਛਾ ਅੱਛਾ
ਘਰ ਬੈਠੇ ਬੋਰ ਹੋ ਗਏ ਆਂ ਆਪਾਂ ਤਾਂ ਸੋਚਦੇ ਪਏ ਹਾਂ ਫਨ ਫੇਯਰ ਲੱਗਿਆ ਪਿਆ ਜਿੰਦਰ ਪਾਰਕ ਚ ਉੱਥੇ ਹੀ ਘੁੰਮਿਆ ਜਾਏ
ਹਾਂਜੀ ਹਾਂਜੀ ਸਾਡਾ ਇੱਕ ਫਰੈਂਡ ਵੀ ਗਿਆ ਸੀ ਉੱਥੇ
ਹੂ ਹਾਂ, ਸੁਣਨ ਚ ਆਇਆ ਬਹੁਤ ਚਿੱਤ ਲੱਗਦਾ ਪਿਆ ਉੱਥੇ ਮੈਂ ਕਿਹਾ
ਹਾਂਜੀ ਵਧੀਆ। ਵਧੀਆ ਅਸੀਂ ਵੀ ਜਾ ਕੇ ਆਵਾਂਗੇ ਕਿਸੇ ਦਿਨ ਮਤਲਬ ਜਾਵਾਂਗੇ ਅਸੀਂ ਇੱਕ-ਦੋ ਦਿਨ 'ਚ ਗੇੜਾ ਮਾਰਾਂਗੇ ਅਸੀਂ ਜਾ ਕੇ ਆਵਾਂਗੇ, ਤੇ ਵੀਹ ਰੁਪਏ ਦੀ ਟਿਕਟ ਹੈਗੀ ਏ ਬਸ।
ਹਾਂ ਮੈਂ ਉਹੀ ਤੇ ਕਹਿੰਨੇ ਆ, ਟਿਕਟ ਸਸਤੀ ਹੈਗੀ ਆ ਉੱਥੇ ਦੀ।
ਹਾਂਜੀ ਹਾਂਜੀ ਹਾਂਜੀ।
ਤੇ ਹੋਰ ਦੱਸੋ।
ਬਸ ਵਧੀਆ ਨੇ, ਮੈਂ ਘੁੰਮ ਰਿਹਾ ਵਾ ਛੱਤ 'ਤੇ।
ਹੂੰ-ਹੂੰ
ਕੋਇਲ ਕੂ-ਕੂ ਕਰ ਰਹੀ ਏ।
ਆਵਾਜ਼ ਸੁਣੀ ਮੈਂ ਅੱਜ।
ਹਾਂਜੀ ਹਾਂਜੀ-ਹਾਂਜੀ ਸਾਡੇ ਘਰ ਦੀ ਬੈਕ ਸਾਈਡ, ਐ ਫਿਰ ਆ ਗੀ।
ਸਹੀ ਗੱਲ ਨਾ ਕਿੰਨੀ ਵਧੀਆ ਲੱਗਦੀ ਹੈ ਕੋਇਲ ਦੀ ਬਾਜੂ।
ਹਾਂਜੀ ਵਧੀਆ ਲੱਗਦੀ ਹੈ। ਐ ਲੋ ਸਾਡੀ ਗੱਲਾਂ ਸੁਣ ਰਹੀਆਂ ਨੇ।
ਸਹੀ ਗੱਲ ਐ।
ਐ ਪਿੱਛੇ ਤੋਂ ਫਿਰ ਆਪਣਾ ਘੂ-ਘੂ ਕਰਨ ਡਈਆਂ ਨੇ।
ਉਹ ਵੀ ਆਪਣੀ ਗੱਲਾਂ ਕਹਿੰਦੀ ਆ।
ਹਾਂ ਹਾਂਜੀ-ਹਾਂਜੀ। ਹੋਰ ਦੱਸੋ ਤੁਸੀਂ?
ਅ ਹੋਰ ਸਭ ਵਧੀਆ, ਹੋਰ ਤੁਸੀਂ ਕੀ ਖਾਧਾ ਅੱਜ?
ਅਸੀਂ ਅੱਜ, ਓ ਮਰ ਜੋ, ਅਸੀਂ ਅੱਜ ਉਹ ਖਾਧਾ ਸੀ ਆਲੂ ਵੜੀਆ ਬਣਾਈ ਸੀ।
ਆਲੂ ਵੜੀਆਂ?
ਹਾਂਜੀ ਤੇ ਉਹ ਖਾਧੀ ਸੀ ਅੱਜ।
ਚੰਗੀ ਗੱਲ ਆ ਫਿਰ ਤੁਸੀਂ ਆਲੂ ਵਧੀਆ ਖਾਧੇ।
ਤੇ ਨਾਲੇ ਫੁਲਕੇ ਤਾਰ ਲਏ ਸੀ ਅਸੀਂ ਨਾਲੇ।
ਹੂੰ
ਹਾਂਜੀ, ਵਧੀਆ ਲੱਗਦਾ, ਕੀ ਕਹਿ ਰਹੇ ਹੋ?
ਤੁਹਾਨੂੰ ਕੁਕਿੰਗ ਆਂਦੀ ਐ?
ਹਾਂਜੀ ਸਭ ਕੁਛ ਆਂਦਾ ਮੈਨੂੰ ਬਣਾਣਾ।
ਬਹੁਤ ਵਧੀਆ ਜੀ। ਫੇਰ ਜਦੋਂ ਕਦੇ ਮੌਕਾ ਮਿਲੇਗਾ ਤਾਂ ਦੱਸਾਂਗੇ ਤੁਹਾਨੂੰ ਵੀ।
ਹਾਂਜੀ-ਹਾਂਜੀ ਜ਼ਰੂਰ ਦੱਸਿਓ।
ਹੂੰ
ਹੋਰ ਦੱਸੋ ਹੋਰ?
ਹੋਰ ਤਾਂ ਵਧੀਆ ਜੀ।
ਅੱਛਾ।
ਕੀ ਕਹਿ ਰਹੇ ਹੋ?
ਕੁਛ ਵੀ ਨੀ, ਹੋਰ ਮੈਂ ਕਿਹਾ ਹੋਰ ਦੱਸੋ ਕੀ ਕਰਦੇ ਪਏ ਓ ਤੁਸੀਂ ਹੁਣ?
ਬਸ ਹੁਣ ਤੇ ਵਿਹਲੇ ਆ ਛਤ ਤੇ ਮੈਂ ਘੁੰਮਣ ਆਇਆ ਸੀ, ਟਹਿਲਣ ਆਇਆ ਸੀ ਥੋੜ੍ਹਾ ਜਾ। ਚਾਹ-ਚੂ ਪੀ ਕੇ ਆਏ ਸੀ। ਮੈਂ ਕਿਹਾ ਚਲੋ ਛਤ ਤੇ ਥੋੜ੍ਹਾ ਘੁੰਮ ਲੈਂਦੇ ਆ, ਇੰਨਾ ਅਸੀਂ ਛੱਤ ਤੇ ਆ ਇੰਨੀ ਮੀਂਹ ਰੁਕ ਗਿਆ।
ਓਹ
ਹੋਰ ਕੀ, ਭੈਣ ਜੀ ਮੈਨੂੰ ਨਾ ਵਿੱਚੋਂ ਕਿਸੇ ਦਾ ਕੋਲ ਆ ਰਿਹਾ ਮੈਂ ਤੁਹਾਨੂੰ ਥੋੜੀ ਦੇਰ ਚ ਕਰਦਾ ਵਾਂ ਕੋਲ
ਠੀਕ ਹੈ, ਸਤਿ ਸ੍ਰੀ ਅਕਾਲ ਵੀਰੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ।